ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
ਹਾਂਜੀ ਸਤਿ ਸ੍ਰੀ ਅਕਾਲ। ਕਿਵੇਂ ਔ?
ਬਸ ਚੜ੍ਹਦੀ ਕਲਾ ਆਪਣੇ ਹੁਣੇ ਗੱਲ ਹੋਈ ਸੀ ਕੇ, ਅੰਕਿਤਾ ਸ਼ਰਮਾ ਨਾਲ।
ਹਾਂਜੀ, ਮੈਂ ਹੀ ਲਗਾਈ ਆ ਥੋਡੇ ਕੋਲੋਂ ਲੱਗ ਨਹੀਂ ਰਿਹਾ ਸੀ ਨਾ, ਤੁਸੀਂ ਬੋਲੇ।
ਹਾਂ, ਮੇਰੇ ਤੋ ਲੱਗਣ ਨੀ ਡਿਆ ਪਤਾ ਨੀ ਕੀ ਗੱਲ ਆ ਓਪਰ ਆਹੀ ਨੇਮ ਛੋਹ ਸ਼ੋਹ ਹੋ ਰਿਆ ਵਾ।
ਕੋਈ ਨੀ ਕੋਈ ਨੀ ਓਹ ਮੇਰੀ ਫੈਮਿਲੀ ਚ ਹੀ ਕਰ ਰਏ ਨਾ ਅਸੀਂ। ਇਸ ਕਰਕੇ, ਹਾਂਜੀ ਹਾਂਜੀ ਤਾਂ ਹੀ ਬੋਲਿਆ ਸੀ।
ਅੱਛਾ ਜੇ ਮੰਨ ਲੋ ਬੀ ਅਪਾਂ ਔਨਲਾਈਨ ਹੈਗੇ ਆ ਯਾ ਡਾਟ
ਸੁਣੋ ਮੇਰੀ ਗੱਲ ਏ ਏਥੇ ਨਾ ਤੁਸੀਂ ਨਾਮ ਨੰਬਰ ਐਵੇਂ ਕੁੱਛ ਨਾ ਬੋਲੇਯੋ, ਉਂ ਚੱਲ ਤੁਸੀਂ ਗੱਲਾਂ-ਗੱਲਾਂ ਚ ਸਮਝ ਲੋ ਜੋ ਤੁਸੀਂ ਪੁੱਛਣਾ। ਬਸ ਚਿਮੇਂ ਹੁਣ ਤੁਸੀਂ ਨਾ ਮੈਂ ਤੋਡਾ ਨੰਬਰ ਲਗਾ ਲਿਆ ਲੱਗ ਗਿਆ ਤਾਂ ਤੁਆਨੂੰ ਮੈਂ ਹੀ ਲਗਾ ਲੂੰਗੀ, ਪੰਜੇ ਕੋਲਾਂ ਛੇ ਜਿੰਨੀਆਂ ਵੀ ਤੁਆਨੂੰ ਲੱਗਣ ਗੀਆਂ ਠੀਕ ਆ, ਜਿਵੇਂ ਤੁਸੀਂ ਰਿਸੀਵਡ ਹੋ ਤਾਂ ਤਹਾਨੂੰ ਓਹ ਕੋੋਲਾਂ ਸ਼ੋ ਨੀ ਕਰਨਗੀਆਂ ਪਰ ਤੁਆਨੂੰ ਪੇਮੈਂਟ ਆਊਗੀ ਰਸੀਪਡ ਦੀ।
ਠੀਕ ਹੈ, ਆਪ ਬੈਂਕ ਖਾਤਾ ਪਾਉਣਾ ਪਊਗਾ ਅੱਗੇ।
ਹਾਂ ਉਹ ਤਾਂ ਤੁਹਾਨੂੰ ਕੱਲ੍ਹ ਮੈਂ ਭੇਜੇ ਸੀ ਨਾ, ਬਣਾ ਕੇ ਸਾਰਾ ਕੁਛ ਵੀ ਕਿਵੇਂ ਕਰਨਾ, ਤੁਸੀਂ ਇਹ ਪਹਿਲਾਂ ਤੁਹਾਨੂੰ ਦੋ ਰੁਪਏ ਭੇਜਦੇ ਹਾਂ ਟੈਸਟਿੰਗ ਲਈ। ਹਾਲੇ ਆਪਾਂ ਬੈਂਕ ਡਿਟੇਲ ਭਰ ਨੀ ਸਕਦੇ ਤੁਸੀਂ ਦੇਖਿਆ ਹੋਣਾ, ਜਦੋਂ ਤੁਸੀਂ ਪੇਮੈਂਟ'ਤੇ ਕਲਿੱਕ ਕਰਦੇ ਹੋ।
ਹਾਂ, ਓ ਕਦੋਂ ਓ
ਓ ਬਸ ਦੋ ਯਾਂ ਚਾਰ ਦਿਨ ਚਾ ਆ ਜਾਂਦਾ ਓ ਸਿਸਟਮ ਫੇਰ ਤੁਸੀਂ ਪਰ ਸਕਦੇ ਹੋ, ਪੈਲਾਂ ਓਨੂੰ ਦੋ ਰੁਪਏ ਹੀ ਆਣਗੇ। ਟੈਸਟਿੰਗ ਲਈ, ਬਾਕੀ ਮੈਂ ਤਹਾਨੂੰ ਸਾਰਾ ਕੁਛ ਭੇਜਿਆ ਹੋਇਆ ਵੀਡੀਓ। ਓ ਬਣਣ ਚੰਗੀ ਤਰ੍ਹਾਂ ਦੇਖ ਲਓ, ਓ ਤਾਂ ਹੀ ਪੇਜੀ ਸੀ ਤੁਆਨੂੰ ਕਲੈਰੀਫਾਈ ਲਈ।
ਅੱਛਾ, ਤੇ ਓਹ ਮਲਬ ਵੀ ਹੁਣ ਹੁਣੇ ਨੀ ਪਰਨੀ ਕਿ ਓਹ
ਹਲੇ ਪਰੀ ਹੀ ਨੀ ਜਾਣੀ, ਦੱਸਿਆ ਤਾਂ ਹੈਗਾ ਤਆਨੂੰ। ਹਲੇ ਤਾਂ ਤੁਆਡਾ ਐਕਟੀਵੇਟ ਹੋਇਆ ਅਕਾਊਂਂਟ, ਹੱਲੇ ਟਾਈਮ ਤਾਂ ਲੱਗਦਾ ਈ ਆ ਤਿੰਨ-ਚਾਰ ਦਿਨ।
ਠੀਕ ਏ ਫਿਰ ਜੋਸ਼ਟਾਕ ਤੇ ਵੀ ਕੰਮ ਕੀਤਾ ਹੋਣਾ ਤੁਸੀਂ ਤਾ ਤੇ ਜੇੜਾ ਟੰਰਾਸਕ੍ਰਿਪਸ਼ਨ ਦਾ ਕੰਮ ਸੀਗਾ, ਉਹਦੀ ਤੁਹਾਨੂੰ ਪੇਮੈਂਟ ਆਈ ਏ‌ ਕੇ ਨਈ ਆਈ।
ਓਦੀ ਮੇਨੂੰ ਵੀ ਹਾਂ, ਮੇਨੂੰ ਆ ਤਾਂ ਗਈ ਓਦੀ ਮੇਨੂੰ ਆਗੀ ਸੀਗੀ ਇੱਕ ਦਿ ਨਾ।
ਹੂੰ।
ਹਾਂਜੀ-ਹਾਂਜੀ।
ਕਿੰਨੀ ਆਈ ਸੀ ਪਲਾ
ਐਵੇਂ ਤਾਂ ਨੀ ਮੇਨੂੰ ਪਤਾ ਹੈਗਾ ਕਿਉਂਕਿ ਮੇਨ ਕਈ ਕਰੇ ਸੀ ਨਾ ਕੰਮ ਤਾਂ ਕਰਕੇ ਜੇੜੀ ਆਈ ਜਾਂਦੀ ਸੀ, ਬਸ ਏਨਾ ਕੀ ਸਾਬ ਵੀ ਆ ਗਈ ਓਧਰੋਂ।
ਮੈਰੇ ਤੇ ਨੱਬੇ ਕ ਆਏ ਸੀਗੇ, ਓ ਮੈਂ ਤਾਂ ਟਾਈਮ ਵੀ ਕੰਟਾ-ਦੋ ਕੰਟੇ ਲਾਏ ਸੀ ਓਸਤੇ।
ਅੱਛਾ-ਅੱਛਾ ਪਤਾ ਨੀ ਫੇਰ ਓ ਏਨਾਂ ਦਾ ਅਪਣਾ ਸਿਸਟਮ ਆ ਨਾ ਤਾਂ ਕਰਕੇ। ਵੀ ਕੁੱਛ ਪਤਾ ਨੀ ਲੱਗਦਾ ਹੈਗਾ, ਹੋਰ ਦੱਸੋ ਤੁਸੀਂ ਕੀ ਕਰਦੇ ਔ?
ਮੈਂ ਤਾਂ ਜੌਬ ਕਰਦਾ ਵਾਂ ਕਰੰਟਲੀ।
ਓਕੇ-ਓਕੇ, ਆਪਾਂ ਦੇਖੋ ਨੋਰਮਲ ਟੋਪਿਕ ਤੇ ਗੱਲ ਕਰ ਲੈਂਣੇ ਆ ਚਲੋ ਮੌਸਮ ਦੇ ਉੱਤੇ।
ਹਾਂ-ਹਾਂ।
ਕਿ ਅੱਜ-ਕੱਲ੍ਹ ਦੇਖੋ, ਮੌਸਮ ਕਿੰਨਾ ਖ਼ਰਾਬ ਚੱਲ ਰੇਹਾ, ਤੁਆਡੇ ਵੀ ਕੱਲ੍ਹ ਬਾਰਿਸ਼ ਹੋਈ ਸੀਗੀ।
ਸੈਂਟਰ ਸੈਂਟਰ ਵੀਸਟ ਵਗੈਰਾ ਕਰਾਵੋ ਲੋ ਆਪ ਕੋਈ ਸੈਂਟਰ ਮੈਂਡੀ ਕਰਾਂਤੀ ਹੋ ਆਪ ਹਾਂ।
ਤੁਆਡੇ ਕੱਲ ਬਾਰਿਸ਼ ਹੋਈ ਸੀਗੀ।
ਨਈ-ਨਈ ਸਾਡੇ ਨੀ ਹੋਈ, ਸਾਡੇ ਤਾਂ ਗਰਮੀ ਬੜੀ ਪੈਣ ਡਈ ਐ ਰਾਜਸਥਾਨ ਚ।
ਅੱਛਾ-ਅੱਛਾ, ਸਾਡੇ ਬਾਰਿਸ਼ ਹੋਈ ਸੀਗੀ ਬੋਹਤ। ਹਾਂਜੀ-ਹਾਂਜੀ, ਸਾਡੇ ਬੋਹਤ ਬਾਰਿਸ਼ ਹੋਈ ਸੀਗੀ ਤੇ ਪਰ ਰਾਤ ਹੀ ਹੋਈ ਸੀ, ਸਵੇਰੇ ਵੀ ਪਰ ਹੁਣ ਦੇਖੋ, ਐੰਨੀ ਗਰਮੀ ਐਨੀ ਧੁੱਪ ਨਿਕਲ ਚੁੱਕੀ ਆ।
ਹੂੰ।
ਐਸ ਕਰਕੇ ਈ ਹੁਣ ਤਾਂ ਦੇਖੋ, ਬੋਹਤ ਗਰਮੀ ਅੱਜ-ਕੱਲ੍ਹ ਕਿਉਂਕਿ ਦੇਖੋ, ਅੱਜ-ਕੱਲ੍ਹ ਮੌਸਮ ਚ ਚੇਂਜ ਹੁੰਦਾ ਜਾ ਰੇਹਾ ਥੋੜੇ ਥੋੜੇ ਦਿਨ ਬਾਅਦ
ਹੂੰ।
ਹਾਂਜੀ-ਹਾਂਜੀ, ਹੋਰ ਦੱਸੋ।
ਹੋਰ ਵਧੀਆ ਤੇ ਅਪਣਾ ਅ ਲਾਕਾ ਕੇੜਾ ਵਾ ਆਪਣਾ?
ਸਰ, ਮੈਂ ਤੁਆਨੂੰ ਦੱਸ ਕੇ ਤਾਂ ਹਟੀ ਹਾਂ ਪੈਲਾਂ ਤੁਆਨੂੰ ਇੰਸਟਰਕਸ਼ਨ ਨੀ ਪੜ੍ਹੀਆਂ ਹੈਗੀਆਂ ਬੀ- ਆਪਾਂ ਨੇ ਪਰਸਨਲ ਕੁਛ ਨੀ ਬੋਲਣਾ।
ਅੱਛਾ-ਅੱਛਾ, ਪਰਸਨਲ ਕੋਈ ਠੀਕ ਹੈ-ਠੀਕ ਹੈ-ਠੀਕ ਹੈ ਸਮਝ ਗਯਾ।
ਹਾਂਜੀ, ਬੀ ਨੋਰਮਲ ਟੋਪਿਕ ਤੇ ਗੱਲ ਕਰਨੀ ਆ ਆਪਾਂ ਨੇ। ਜਿਵੇਂ ਆਪਾਂ ਘਰੇ ਲਗਾ ਲਓ ਕੋਈ ਗੱਲਬਾਤ ਕਰਦੇ ਹਾਂ, ਨੋਰਮਲ ਕੋਈ ਵੀ ਗੱਲ ਕਰ ਸਕਦੇ ਹਾਂ, ਬਸ ਨੋਰਮਲ ਵੇ ਚ ਗੱਲ ਕਰਨੀ ਆ। ਜੇ ਤੁਹਾਨੂੰ ਕੋਈ ਟੋਕ ਹਾਂਜੀ
ਆਪਣੇ ਮੀਟਿੰਗ ਤੁਹੀ ਤੁਸੀਂ ਕੀਤੀ ਸੀ ਜੋਏਨ ਕੇ ਕੱਲ੍ਹ
ਹਾਂਜੀ-ਹਾਂਜੀ ਮੈਂ ਕਰੀ ਸੀਗੀ।
ਹਾਂ ਤੇ ਓ ਦਿਲਰਾਜ ਵਗੈਰਾ ਹਨਾ ਮਤਲਬ ਵੀ ਬੋਲਣ ਡਿਆ ਸੀ ਬਹੁ ਜ਼ਾਦਾ ਇਕਬਾਲ ਨੂੰ। ਮੈਡਮ ਨੂੰ।
ਸਰ ਮੈਂ ਤਾਨੂੰ ਬੋਲੇਆ ਵੀ ਨਾਮ ਬੋਲਨੇ ਈ ਨੀ ਕਿਸੇ ਦੇ।
ਅੱਛੇਆ ਠੀਕ ਐ-ਠੀਕ ਐ, ਓ ਯਾਰ